ਹੈਲੋ,
ਹੈਲੋ ਸਤਿ ਸ਼੍ਰੀ ਅਕਾਲ ਜੀ।
ਹੈਲੋ। ਹਾਂਜੀ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕਿਵੇ ਔ।
ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਐ ਠੀਕ ਐ?
ਕਿਵੇ ਔ?
ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ? ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ?
ਵਧੀਆ ਜੀ ਵਧੀਆ। ਹਾਂਜੀ, ਵਧੀਆ ਹੋ ਚਾਲ ਤੁਸੀਂ?
ਸਾਡੇ ਨਾਲ ਅਰੇ ਬੱਚੇ ਕਹਿ ਰਹੇ ਸੀ ਕਿ ਮ ਅਸੀਂ ਅੱਜ ਮੱਖਣੀ ਦੀ ਦਾਲ ਖਾਣੀ ਐ ਤੇ ਤੁਸੀਂ ਮੰਨਦਾ ਦੱਸਿਆ ਜੀ ਸੇਸਟ ਰਾਜਾ ਮੱਖਣੀ ਦਾਲ ਦਾ ਪਤਾਕੇ। ਕਿ ਮੈਂ ਕਿਕਨ ਬਣਾ ਕੇ ਬੱਚਿਆਂ ਨੂੰ ਖਾਵਾਂ।
ਅੱਛਾ, ਦਾਲ ਜਿੱਦਾਂ ਸਿੰਪਲ ਬਣਾਈ ਦੀ ਐ ਪਹਿਲਾਂ ਉਬਾਲ ਕੇ। ਸਿੰਪਲ ਬਣਾਈ ਦੀ ਐ ਫੇਰ ਤੜਕਾ ਲਾਣਾ ਕੋਈ ਵੀ ਦਾਲ ਜਿੱਦਾਂ ਤੁਹਾਨੂੰ। ਤੁਹਾਡੇ ਬੱਚਿਆਂ ਨੂੰ ਪਸੰਦ ਹੋਵੇ ਜਿਹੜੀ ਵੀ ਦਾਲ ਤੁਸੀਂ ਖਾਣ ਚਾਹੁੰਦੇ ਹੋ ਮਾਹ ਦੀ। ਛੋਲਿਆਂ ਦੀ ਪਾ ਕੇ ਵਿੱਚ, ਚਾਹੇ ਤੁਸੀਂ ਮਿਕ ਵੀ ਪਾ ਸਕਦੇ ਐ, ਇੱਕ ਦੋ ਦਾਲ ਆਪਣੇ ਆਪਣੇ ਕੋਲੋਂ ਵੀ ਐਡ ਕਰ ਸਕਦੇ ਔ। ਜਿੱਦਾਂ।
ਹਾਂ ਕਈ ਨਾ, ਕਈ ਉਹਦੇ ਚ ਰਾਜਮਾਂ ਵੀ ਬਣਦੇ ਨੇ ਕਈ ਉਹਦੇ ਚ ਰਾਜਮ
ਹਾਂਜੀ ਅਸੀਂ-ਅਸੀਂ ਤਾ ਹਾਂਜੀ-ਹਾਂਜੀ ਅਸੀਂ ਪਾਉਂਦੇ ਆ। ਅਸੀਂ ਵੀ ਪਾਉਂਦੇ ਆ। ਹਾਂਜੀ ਮੇਰੇ ਬੱਚਿਆਂ ਨੂੰ ਬਹੁਤ ਪਸੰਦ ਆ।
ਤੇ ਤੁਸੀਂ ਦਾਲ ਕਿ ਰਾਤੀ ਉਬਾਲ ਦੇ ਅੱਛਾ, ਤੇ ਦਾਲ ਰਾਤੀ ਉਬਾਲ ਕੇ ਰੱਖ ਦਿੰਦੇ ਉਹ ਭਿਕੋ ਕੇ ਰੱਖ ਦਿੰਨੇ ਔ ਕੀ ਕਿ ਸਵੇਰੇ ਹੀ ਭੀਗੌ ਦੇ ਔ
ਨਈ ਓਦਾਂ ਜ਼ਰੂਰੀ ਵੀ ਹੈ ਨੀ ਵੀ ਰਾਤ ਨੂੰ ਭੇ ਕੇ ਰੱਖਣਾ ਆ ਤੇ ਓਦਾ ਸਿੰਪਲ ਵੀ ਬਣਾ ਸਕਦੇ ਔ, ਬਟ ਜੇ ਭੇ ਕੇ ਰੱਖੋ ਤਾਂ ਹੋਰ ਵੀ ਜਿਆਦਾ ਸੋਫਟ ਬਣਦੀ ਆ ਉਹੌ ਘੁੱਲ ਜੀ ਜਾਂਦੀ ਐ
ਹਾਂ ਸਾਡੇ ਮੰਮੀ ਆਖਦੇ ਨਾ ਜੇਕਨ ਗੈਸ ਬਚਾਣਾ ਹੋਏ ਜੇਕਨ ਗੈਸ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਐ ਗੈਸ ਦਾ ਕੀ ਚੱਲ ਰਿਹਾ ਚੱਕਰ, ਤੇ ਮੰਮਾ ਇਹ ਕਹਿੰਦੇ ਨੇ ਇੱਕ ਮੰਮਾ ਆਖਦੇ ਨੇ ਕਿ ਦਾਲ ਨਾ ਭਿਗੋ ਕੇ ਰੱਖ ਲਿਆ ਕਰੋ ਜਿਹਦੇ ਨਾਲ ਗੈਸ ਬਿਲਕੁਲ ਗੈਸ ਬਿਲਕੁਲ ਕਮ ਲੱਗਦੀ ਐ ਤੁਹਾਨੂੰ ਪਤਾ ਮਾ ਛੋਲਿਆਂ ਦੀ ਦਾਲ ਹਾਂ ਮਾਹ ਦੀ ਦਾਲ ਬਣਾਣ ਲੱਗੇ ਗੈਸ ਬਹੁਤ ਜ਼ਿਆਦਾ ਗੈਸ ਬਹੁਤ ਜਿਆਦਾ ਲੱਗਦੀ ਐ
ਹਾਂਜੀ-ਹਾਂਜੀ-ਹਾਂਜੀ ਸਾਡੀ ਵੀ ਮੱਮੀ ਓਨੀ ਮੇਰੇ, ਆਹੀ ਕਹਿੰਦੇ ਹੁੰਦੇ ਸੀ, ਉਹ ਤਾਂ ਚੁੱਲੇ ਤੇ, ਬਣਾਉਂਦੇ ਹੁੰਦੇ ਸੀਗੇ ਪਹਿਲਾਂ ਤੇ, ਟੇਸਟ ਬੜਾਆਉਂਦਾ ਸੀ, ਚੁੱਲੇ ਦੇ ਬਣਾਈ ਹੋਈ, ਦਾ ਅੱਜ ਕੱਲ
ਉਹ, ਥੇ ਪਹਿਲਾਾਂ ਜੇ ਪਹਿਲਾਂ, ਜੇ ਬੰਦੇ ਜੋ ਖਾਣਾ ਬਣਾਉਂਦੇ ਸੀ, ਹੁਣ ਤੇ ਉਹ ਚਲਦਾ, ਹੀ ਨਹੀਂ ਪਹਿਲਾ ਤਾਂ ਲੋਕ, ਚੁੇਲ੍ਹੇ ਵਿੱਚ ਹਾਂਡੀ ਵਿੱਚ ਰੱਖ ਕੇ, ਬੜੇ ਮਜ਼ੇ ਨਾਲ ਏਨਾ ਇੰਨੀ ਦੇਰ ਤੱਕ ਦਾਲ, ਹਾਂ ਦਾਲ ਹੋ ਉਬਲਦੀ ਹਾਂਜੀ-ਹਾਂਜੀ ਦਾਲ ਉਬਲਦੀ ਰਹਿੰਦੀ ਸੀ, ਆਰਾਮ ਨਾਲ ਬਣਦੀ ਰਹਿੰਦੀ ਸੀ ਬੇ ਫਿਕਰ ਹੋ ਕੇ, ਉਹ ਹਾਂਜੀ ਉਹਦਾ
ਕੀ ਕਹਿੰਦੇ ਉਹਨਾ ਨੂੰ, ਮੈਨੂੰ ਯਾਦ ਨੀ ਹੈਗਾ ਹੁਣ ਉਹਦੇ, ਵਿੱਚ ਰੱਖ ਦੇਣ ਤੇ
ਹਾਂਢੀ -ਹਾਂਢੀ ਬੋਲਦੇ ਸੀ, ਹੁਣ ਆਂਢੀ ਬੋਲਦੇ ਨਾ ਉਹਨੂੰ
ਹਾਂਜੀ, ਉਹਦੇ ਵਿੱਚ ਰੱਖ ਦੇਣੀ ਪਾ ਕੇ, ਨਹੀਂ ਵੇਖੋ ਥੱਲੇ ਵੀ ਕਿਤੇ ਚੁੱਲ੍ਹਾ, ਟਾਈਪ ਹੁੰਦਾ ਸੀਗਾ, ਅਸੀਂ ਛੋਟੇ--ਛੋਟੇ ਹੁੰਦੇ ਸੀ ਦੇਖ ਕੇ ਹੁੰਦੇ, ਉਹ ਜਿਹਦੇ ਵਿੱਚ ਅੱਗ ਪਾਈ ਦੀ ਸੀਗੀ ਉਹ ਹੁੰਦਾ ਸੀਗਾ, ਉਹਦੇ ਵਿੱਚ ਰੱਖ ਦੇਣਾ ਤੇ, ਆਪਣਾ ਥੱਲਿਓ ਬਾਲਣ ਲਾਈ ਜਾਣਾ ਤੇ ਉਹ ਬਣੀ ਜਾਣੀ ਤੇ, ਬਹੁਤ ਟੇਸਟੀ ਬਣਦੀ ਹੁੰਦੀ ਸੀਗੀ ਉਹ ਉਹ ਦਾਨਾ ਮੈਂ ਕਦੀ ਵੀ ਅੱਜ ਕੱਲ ਟੇਸਟ ਹੈ ਹੀ ਨਹੀਂ, ਜਿੱਦਾਂ ਦੀ ਉਹ ਬਣਦੀ ਸੀ ਉਸ ਟਾਈਮ ਚ, ਉਹ ਟੇਸਟ ਨਹੀਂ ਹੈਗਾ ਹੁਣ ਤਾਂ, ਕੁੱਕਰਾਂ ਚ ਪਾ, ਕੁੱਕਰਾਂ ਚ ਪਾ ਕੇ ਰਖ ਗੈਸ ਜਿਹਦੇ ਬਾਦ ਕੁੱਕਰਾ, ਦੋ ਚਾਰ ਸੀਟੀ ਲਵਾਈ, ਬਣ ਗਈ ਜੀ ਖਾ ਲਓ ਹੋਰ ਕੀ ਆ
ਉਹ ਕੀ ਪਹਿਲੇ, ਹਾਂਜੀ-ਹਾਂਜੀ ਪਹਿਲੇ ਚੁਲ੍ਹੇ ਦਾ ਟੇਸਟ, ਅਲੱਗ ਹੁੰਦਾ ਸੀ ਨਾ, ਚੁਲ੍ਹੇ ਤੇ ਬਣਦੇ ਸੀ ਚੀਜ਼ਾਂ, ਰੋਟੀਆਂ ਵੀ ਚੁਲ੍ਹੇ ਤੇ ਬਣਨੀਆਂ ਤੇ ਕਿੰਨਾ ਸਵਾਦ ਅਲੱਗ ਹੀ ਹੁੰਦਾ ਸੀ, ਬੰਦਾ ਬਿਮਾਰ ਤੱਕ ਨਹੀਂ ਪੈਂਦਾ ਸੀ
ਹੁੰਦੀ ਸਮੋਕ ਜਿ ਹੁੰਦੀ ਸੀ ਨਾ, ਉਹਦੇ ਖੁਸ਼ਬੂ ਹੁੰਦੀ ਉਹ ਅਲੱਗ ਹੀ ਟੇਸਟ ਸੀਗਾ
ਅੱਛਾ, ਦਾਲ ਨੂੰ ਤੜਕਾ -ਦਾਲ ਨੂੰ ਤੜਕਾ ਤੁਸੀਂ, ਕਿਕਨ ਲਾਉਂਦੇ ਹੋ?
ਜਿੱਦਾਂ, ਜੀਰੇ ਦਾ ਤੁੜਕਾ ਹੋ ਗਿਆ, ਸਿੰਪਲ ਵੀ ਲਗਾ ਸਕਦੇ ਹਾ ਹਮ ਪਿਆਜ ਫਰਾਈ ਕਰਕੇ ਪਿਆਜ ਫਰਾਈ ਕਰਕੇ, ਜੋ ਵੀ ਤੁਹਾਨੂੰ ਲਸਣ, ਪਿਆਜ, ਹਰੀ ਮਿਰਚ ਪਾ ਕੇ, ਚੰਗੀ ਤਰ੍ਹਾਂ ਭੁੰਨ ਕੇ ਉਹਨਾਂ ਨੂੰ, ਟਮਾਟਰ ਪਾ ਕੇ ਫੇਰ ਜਿੱਦਾਂ, ਕੋਈ ਵੀ ਆਪਣੇ ਘਰ ਦੇ ਬੇਸਿਕ ਮਸਾਲੇ, ਜਿਹੜੇ ਤੁਸੀਂ ਯੂਜ ਕਰਦੇ ਹੋ, ਉਹ ਪਾ ਕੇ ਚੰਗੀ ਤਰ੍ਹਾਂ ਨੂੰ, ਐਨ ਭੁੰਨਣਾ ਆ ਤੇ ਵਿੱਚ ਪਾ ਦੇਣਾ ਇਸ ਦਾਲ ਦੇ ਤੁਸੀਂ ਆਪਣਾ ਸਟਾਈਲ ਦੱਸ ਦਿਉ, ਤੁਸੀਂ ਸ਼ਾਇਦ ਡਿਫਰੈਂਟ ਬਣਾਉਂਦੇ ਹੋ?
ਮੈਂ ਇਸੇ ਕਰਕੇ ਤੇ ਉਹ ਕਹਿੰਦੇ ਨਾ, ਆਪਣੇ ਹੱਥ ਦਾ ਟੇਸਟ ਅਲੱਗ ਹੀ, ਹੁੰਦਾ ਜਿੰਨੇ ਵੀ ਲੋਕ ਖਾਣਾ ਬਣਾਉਂਦੇ ਨਾ, ਸਭ ਦਾ ਟੇਸਟ ਅਲੱਗ-ਅਲੱਗ ਹੀ ਹੁੰਦਾ ਤੁਸੀਂ ਜਾਣਦੇ ਹੀ ਹੋ, ਤਾਂ ਮੇਰੇ ਹੱਥ ਦਾ ਟੇਸਟ ਅਲੱਗ ਤੁਹਾਡੇ ਮਤਲਬ, ਆਪਣੇ ਹੱਥ ਦਾ ਟੇਸਟ ਅਲੱਗ ਹੁੰਦਾ ਤੇ ਉਹੀ ਮੈਂ ਅ ਲੋਕੀ ਕੀ ਕਰਦੇ ਆ, ਜ਼ਿਆਦਾਤਰ ਸਾਡੇ ਮੰਮੀ ਹੈ ਨਾ ਰਾਤੀ ਦਾਲ ਭਿਗੋ ਕੇ ਰੱਖ ਦਿੰਦੇ ਨੇ ਕਿ, ਕੁੱਕਰ ਵਿਚ ਜਿਆਦਾ ਸੀਟੀਆਂ ਦਵਾੀਆਂ ਪੈਂਦੀਆਂ ਨੇ, ਤੇ ਇਸ ਕਰਕੇ ਕੀ ਕਰਦੇ ਨੇ, ਰਾਤੀ ਦਾਲ ਭਿਗੋ ਕੇ ਰੱਖ ਦਿੰਦੇ ਨੇ, ਰ ਸਵੇਰੇ ਹੁਣ ਸੀਟੀਆਂ ਅੱਛੀਆਂ ਦਿਓ ਕੇ, ਇੱਕਦਮ ਗਲਾ ਲੀ ਦਾਲ ਦਾਲ ਗਾ ਲੀ, ਕਦੇ -ਕਦੇ ਅਗਰ ਜਿਕਨ ਮ ਮੱਖਣੀ ਬਣਾਣੀ ਏ ਤੇ ਉਹਦੇ ਚਨੇ ਦੀ ਦਾਲ ਨੀ ਡਾਲਦੇ ਹੇਨਾ, ਅਗਰ ਮ ਮਖਣੀ ਨੀ ਬਣਾਉਣੀ ਔਂਦੀ ਤੇ ਚਨੇ ਦੀ ਦਾਲ ਡਾਲਦੇ ਨੇ, ਹਾਂਜੀ।
ਅਹਾਂ ਜੀ ਕਾਲੀ ਮਸਰ ਪਾ ਤੀ ਏ ਮਾੜਾ।
ਫਿਰ ਕੀ ਦਾਲ ਆਰਾਮ ਨਾਲ ਅੱਛੀ ਤਰ੍ਹਾਂ ਬਾਣ ਜਾਏ ਨਾ ਫੇਰ ਓਸ ਤੋਂ ਬਾਅਦ ਕੀ ਕਰਦੇ ਨੇ, ਫਰਾਏ ਪੈਨ ਚ ਕਿ ਦੇਸੀ ਘਿਓ ਪਾਏਆ ਤੇ ਆਰਾਮ ਨਾਲ ਉਹਦੇ ਥੋੜ੍ਹੀ ਹਿੰਂਗ ਪਾਈ ਹੇਨਾ, ਅਸੀਂ ਅਹ ਅਸੀਂ ਚੀਰਾ ਨਈ ਪਾਂਦੇ। ਹਿੰਗ ਪਾਈ ਓਸ ਉਸ ਤੋਂ ਬਾਦ ਹਿੰਗ ਤੋਂ ਬਾਅਦ, ਪਿਆਜ, ਹਰੀ ਮਿਰਚੀ, ਅਦਰਕ, ਲਸਨ ਪਾ ਦੀ ਤਾਂ ਉਹਰ ਜਵ ਅੱਛੀ ਤਰ੍ਹਾਂ ਉਹ ਭੁੰਣ ਜਾਏ ਨਾ, ਓਸ ਤੋਂ ਬਾਅਦ ਉਹ ਟਮਾਟਰ ਪਾ ਦਿੰਨੇ ਆ ਅਸੀਂ ਲੋਗ। ਟਮਾਟਰ ਪੀਸ ਕੇ ਨਾ, ਹਾਂਜੀ। ਹਾਂਜੀ ਮੈਂ ਜੀਰਾ ਨਈ ਪਾਂਦੀ। ਐਸ ਦਾਲ ਇਚ ਨਾ ਮੱਖਣੀ ਦਾਲ ਵਿੱਚ, ਮੈਂ ਜੀਰਾ ਨੀ ਪਾਂਦੀ, ਉਸ ਤੋਂ ਬਾਅਦ ਫਿਰ ਕ ਕਰਦੀ ਆਂ ਹਾਂਜੀ।
ਬੰਗਲਾ ਸਾਬ ਸਾਡੀ ਜੀਰਾ ਪਾਉਂਦੀ ਦਾਲ
ਉਹ ਸਭ ਦਾ, ਸਭ ਦਾ ਟੇਸਟ ਅਲੱਗ-ਅਲੱਗ ਹੁੰਦਾ ਨਾ, ਸਭ ਦਾ ਟੇਸਟ ਅਲੱਗ-ਅਲੱਗ ਹੁੰਦਾ ਹੁਣ। ਤੁਆਡਾ ਟੇਸਟ ਅਲੱਗ ਏ, ਹਾਂਜੀ।
ਆਵਤਣ ਕਾ ਜੀਰੇ ਤੋਂ ਬਿਨਾਂ ਹੈ ਈ ਨੀ ਸਾਡੇ ਤਾਂ ਏਹ ਮੰਨਦੇ ਆ। ਦੁ ਖਾਨ ਮਤਲਬ ਬਣਾਂਦੇ ਨਾ, ਵੀ ਜੀਰਾ ਪੋਉਣਾ ਆ ਦਾਲ ਚ।
ਫਿਰ ਪਿਆਜ, ਅਦਰਕ ਹਾਂਜੀ ਫਿਰ ਪਿਆਜ, ਅਦਰਕ, ਲਸ ਸਣ ਭੁੰਨੀ ਜਾਂਦਾ ਨਾ ਅੱਛੀ ਤਰ੍ਹਾਂ, ਹਰੀ ਮਿਰਚਾਂ ਤੋਂ ਓਸ ਤੋਂ ਬਾਅਦ ਅਸੀਂ ਟਮਾਟਰ ਪਾ ਕੇ ਅੱਛ ਅਛੀ ਤਰ੍ਹਾਂ ਨਾ ਉਹਨੂੰ, ਅੱਛੀ ਤਰ੍ਹਾਂ ਉਹਨੂੰ ਹਿਲਾਈ ਦਾ ਏ, ਟਮਾਟਰ ਉਹ ਇਕਦਮ ਹੋ ਜਾਏ ਨਾ ਫਿਰ ਓਸ ਤੋਂ ਬਾਅਦ
ਜਿਸ ਤਰ੍ਹਾਂ ਦੇ ਟਮਾਟਰ ਅਸੀਂ ਜਿੱਦਾਂ ਪੋਂਦੇ ਟਮਾਟਰ ਤੁੜਕੀ ਚ ਉਹ ਚ ਥੋੜਾ ਜੇਹਾ ਲੂਣ ਪਾ ਦੋ ਉੱਪਰੋਂ, ਥੋੜਾ ਜ਼ਾ ਜਿੱਦਾਂ ਆਟ ਰਾਓ ਛੇਤੀ ਗੱਲ ਜਾਂਦੀ। ਖੇਤੀ ਗੱਲ ਜਾਂਦੀ ਜਿੱ ਹਾਂ ਓਇਲ ਬੀ ਸੈ ਓਨਾਂ ਦਾ ਜਦੋਂ ਓਏਲ ਸੇਪਰਟ ਹੋ ਜੇ ਪਾ ਦੋ ਜੋ ਤੁੜਕੇ ਚ, ਫੇਰ ਪਤਾ ਲੱਗ ਜਾਂਦਾ ਵੀ ਏਹ ਐਨ ਚੰਗੀ ਤਰ੍ਹਾਂ ਭੁੰਨ ਕੇ ਆਏਆ ਹੁਣ।
ਹਾਂ ਨਈ ਉਹ ਤੇ ਫਿਰ ਅਗਰ ਦਾਲ ਦਾ ਹਮ ਉਹ ਫ ਘਿਓ ਹਲਕਾ-ਹਲਕਾ ਛੋੜ ਦੇਣੀ ਏ ਨਾ ਫੇਰ ਪਤਾ ਏ ਕੀ ਕਰਨੀ ਆ ਮੈਂ ਓਸ ਤੋਂ ਬਾਅਦ ਫਿਰ ਉਹਨੂੰ ਕੀ ਕਰਦੀ ਆਂ? ਥੋੜਾ ਜੇਹਾ ਉਹ ਪਾਣੀ ਆ ਕੇ ਆਪਣਾ ਏਹ ਹਾਂਦਾ ਏ ਨਾ, ਕੇਨੂੰ ਦਾ ਦਾਲ ਉਹਦੇ ਵਿੱਚ ਪਾਈ ਔਰ ਇੱਕ ਉਹ ਆਂਦਾ ਏ ਮਸਾਲਾ ਆਂਦਾ ਏ ਦਾਲ ਮੱਖਣੀ ਦਾ, ਤੇ ਕੀ ਕਰਦੀ ਆ ਓਨੂੰ ਨਾ ਦੁੱਧ ਛ ਦੁੱਧ ਇੱਚ ਕੋਲ ਕੇ ਪੈਕੇਟ ਨੂੰ, ਤੇ ਓਹਦੇ ਇੱਚ ਪਾ ਦੇਣੀ ਆਂ ਦਾਲ ਇੱਚ ਹਾਂਜੀ।
ਅੱਛ ਦੁੱ ਦੁੱਧ ਦੀ ਥਾਂ ਤੁਸੀਂ ਮਲਾਈ ਵੀ ਯੂਸ ਕਰ ਸਕਦੇ ਓ।
ਨਹੀਂ ਮਲਾਈ ਤੇ ਅਸੀਂ ਕਰੀਮ ਬਣਾ ਕੇ ਪਾਣੇ ਆਂ ਉੱਪਰੋਂ। ਮੱਖਣ ਤੇ ਮਲਾਈ ਹਾਂਜੀ ਮੈਂ ਤੁਹਾਨੂੰ ਦੱਸ ਰਈ ਆਂ ਨਾ, ਮੰਮਾ ਬਣਾਂਦੇ ਨੇ ਏਨੀ ਸਵਾਦ ਬਣਾਂਦੇ ਨੇ ਕਿ ਮੈਂ ਜਦ ਵੀ ਪੇਕੇ ਆਣੀ ਆਂ ਉਹਨਾਂ ਨੇ ਈ ਆ ਨੀ ਮੰਮਾ ਏਹ ਵਾਲੀ ਮੱਖਣੀ ਦਾਲ, ਏਹ ਮੱਖਣੀ ਦਾਲ ਬਣਾ ਕੇ ਮੱਖਣੀ ਦਾਲ ਬਣਾ ਕੇ ਖਵਾ ਦੋ, ਹਾਂ ਅਸੀਂ ਸਾਡੀ ਤੇ ਹਾਂ ਔਰ ਮੱਖਣੀ ਨਾਲ ਨਾ ਤਵੇ ਦੇ ਪੁੱਠੇ ਕਰਕੇ ਹਾਂਜੀ ਤਵੇ ਤੇ ਪੁੱਠੇ ਕਰਕੇ, ਤੰਦੂਰੀ ਫੁਲਕੇ ਬਣਾ ਕੇ ਘਿਉ ਲਗਾ ਕੇ ਏਨਾ ਅੱਛਾ ਲੱਗਦਾ ਏ, ਕਿ ਬੋਹਤ ਟੇਸਟੀ ਲੱਗਦਾ ਏ ਹਾਂਜੀ।
ਕੁੱਕਰ, ਕੁੱਕਰ ਤੇ ਵੀ ਬਣਾਉਂਦੇ ਐ ਜਿੱਦਾਂ ਹਾਂ, ਰੋਟੀ ਬਣਾਉਂਦੇ ਆ ਨਾ ਲਗਾ ਕੇ। ਕੁੱਕਰ ਤੋਂ ਵੀ ਲਾਉਂਦੇ, ਜਿੱਦਾਂ ਤੰਦੂਰੀ ਰੋਟੀ ਬਣਾਉਂਦੇ ਆ। ਕੁੱਕਰ ਤੇ ਵੀ ਬਣ ਜਾਂਦੀ ਐ ਚਿਪਕਾ ਕੇ।
ਕੋਕਰ ਉਲਟਾ ਕਰਕੇ ਉਲਟਾ-ਉਲਟਾ, ਕਰਕੇ ਬਣਾਦੇ ਔ ਗੇ।
ਉਲਟਾ ਨੀ ਜਿੱਦਾਂ ਸਿੱਧਾ ਰੱਖ ਲੋੋ ਚਾਰੋ ਪਾਸੇ, ਚਿਪਕਾ ਦੋ ਫਿਰ ਜਿੰਨੀ ਵੀ ਬਣਾਣੀ ਇੱਕ ਦੋ ਜਿੱਦਾਂ ਬਾਹਰ ਵੀ ਲਾ ਦੋ ਤੇ ਅੰਦਰ ਵੀ।
ਮੈਂ ਕਦੇ ਕੁੱਕਰ ਵਿੱਚ ਬਣਾਈ ਨੀ ਤੁਹਾਡੇ ਕੇਣ ਨਾਲ, ਟਰਾਈ ਕਰਕੇ ਦੇਖਾਂਗੀ। ਅਸੀਂ ਲੋਕੀ ਤਵੇ ਤੇ ਜ਼ਰੂਰ ਕਦੇ ਪੁੱਠਾ, ਕਰਕੇ ਬਣਾ ਲਈ। ਹਨਾ ਔਰ ਕੁੱਕਰ ਉਲਟਾ ਕਰਕੇ ਵੀ, ਹਾਂਜੀ।
ਵੀ ਨਾ, ਵੀਡੀਓਜ਼ ਵਗੈਰਾ ਦੇਖਦੇ ਆ ਤੇ ਉਹਦੇ ਵਿੱਚ ਬੜੀ ਵਧੀਆ ਬਣਾਈ ਹੁੰਦੀ। ਦੀ ਆ ਉਹਨਾਂ ਨੇ ਨਾਨ ਕੁੱਕਰ ਤੇ ਲਾ ਕੇ ਤੇ ਸ ਸੇਕੀ ਦੇ ਹੁੰਦੀ ਐ।
ਹਾਂਜੀ।
ਹਾਂਜੀ।
ਆਪਣਾ-ਆਪਣਾ ਤਰੀਕਾ ਹੁੰਦਾ, ਹਾਂਜੀ ਸਾਰਿਆਂ ਦਾ ਆਪਣਾ ਟੇਸਟ ਹੁੰਦਾ ਆ। ਜਿੱਦਾਂ। ਜਿਨਾਂ ਨੂੰ ਜੋ ਪਸੰਦ ਹੁੰਦਾ ਹੈ, ਉਸ ਹਿਸਾਬ ਨਾਲ ਅਸੀਂ ਰਾਤ ਹੀ ਖਾਧੀ ਸੀਗੀ ਦਾਲ ਮੱਖਣੀ। ਅੱਜ ਅਸੀਂ ਬਣਾਈ ਆ ਕੜੀ-ਕੜੀ ਚੌਲ। ਹਾਂਜੀ।
ਅਸੀਂ ਕੱਲ੍ਹ ਖਾਧੇ ਸੀ ਕੜੀ ਚਾਵਲ ਤੁਸੀਂ ਅੱਜ ਖਾਧੇ ਨੇ ਅਸੀਂ
ਨਹੀਂ ਹੁਣ ਮੈਂ ਬਣਾਏ ਆ ਕੜੀ ਬਣਾਈ ਐ, ਚਾਵਲ ਬਣਾ ਲਏ ਐ। ਤੇ ਰੋਟੀ ਬਣਾਣੀ ਆ।
ਨਈ ਮੱਖਣੀ ਦਾਲ। ਅ ਚ ਕੀ ਕਰਦੇ ਐ ਕੀਮਤ ਨੀ ਦਾਲ ਚਿਕਨ, ਮੈਂ ਪਹਿਲਾਂ ਉਹ ਮਸਾਲਾ ਪਾਇਆ ਦੁੱਧ ਨਾਲ ਖੋਲ ਕੇ। ਫਿਰ ਉਸ ਤੋਂ ਬਾਅਦ ਪਤਾ ਕੀ ਕਰਦੀ ਐ, ਮੱਖਣੀ ਦਾਲ ਉਹਦੇ ਚ ਪਾ ਕੇ ਅੱਛੀ ਤਰ੍ਹਾਂ ਉਬਾਲੇ ਦੁਬਾਲੇ ਹਨਾ। ਫੇਰ ਉਸ ਤੋਂ ਬਾਅਦ ਕੀ ਕਰਦੇ ਆ, ਅਸੀ ਨਾ ਮੱਖਣ ਡਾਲਦੇ ਆ ਹਾਂ ਫਿਰ। ਅਸੀਂ ਕੀ ਕਰਦੇ ਆ ਮੱਖਣ ਪਾਨੇ ਆ, ਮੱਖਣ ਦੀ ਮੱਖਣ ਲੈਂਦੇ ਆ ਅਮੂਲ ਦਾ ਮੱਖਣ ਪਾਇਆ। ਦਾਲ ਵਿੱਚ, ਔਰ ਉਪਰੋਂ ਦੀ ਨਾ ਕੀਮ ਉਪਰੋਂ ਦੀ ਕ੍ਰੀਮ ਉਹ ਕਰ। ਉਹਦੇ ਨਾਲ ਬਹੁਤ ਟੇਸਟੀ ਔਰ ਸਵਾਦ, ਇੰਨਾ ਵਧੀਆ ਆਦਾ ਐ।
ਕੜੀ ਦਾਲ ਵੀ।
ਕਦੇ ਤੁਸੀਂ ਮੈਂ ਚਿਕਨ ਤੁਹਾਨੂੰ ਰੈਸਪੀ ਦੱਸੀ ਨਾ, ਤੁਸੀਂ ਕਦੇ ਟਰਾਈ ਕਰਕੇ। ਦੇਖਿਆ, ਜੇ ਔਰ ਮੈਂ ਤੁਹਾਡੀ ਰੈਸਪੀ ਤਿਆਰ ਕਰਕੇ ਦੇਖਾਂਗੀ ਅਲੱਗ।
ਜ਼ਰੂਰ-ਜ਼ਰੂਰ-ਜ਼ਰੂਰ, ਮੈਂ ਹਾਂ ਹਾਂਜੀ ਜ਼ਰੂਰ ਬਣਾਓ। ਚ ਅ ਇਹੀ ਐ ਕਿ ਆਪਣਾ-ਆਪਣਾ ਹਰ ਇੱਕ ਇਹਦਾ ਆਪਣਾ-ਆਪਣਾ ਟੇਸਟ ਹੁੰਦਾ ਅਲੱਗ-ਅਲੱਗ ਤਰੀਕਾ ਹੁੰਦਾ ਬਣਾਣ ਦਾ ਹੁਣ ਤੁਸੀਂ ਮੈਨੂੰ ਦੱਸਿਆ। ਮੈਂ ਉਸ ਹਿਸਾਬ ਨਾਲ ਬਣਾਉਂਗੀ। ਚਾਹ ਬਿਫਰੈਂਟ ਹੋਵੇ ਤੇ ਟੇਸਟ ਵਧੀਆ, ਹੋਵੇ ਮੇਰੀ-ਮੇਰੀ ਨਾ
ਮੰਗਦੇ ਨਾ ਕਿ, ਬਈ ਮਾਮਾ ਆਪ
ਬਿਲਕੁਲ ਜੀ। ਬਿਲਕੁਲ, ਮੇਰੇ ਬੱਚਿਆਂ ਨੂੰ ਤਾਂ ਦਾਲ ਹੀ ਜ਼ਿਆਦਾ ਦਾਲ। ਚਾਵਲ ਇਹ ਜ਼ਿਆਦਾ ਪਸੰਦ ਆ। ਜਿੰਨੇ ਮਰਜ਼ੀ ਦੇਦੋ ਦਾਲ ਤਾ ਬੱਚਿਆਂ ਨੂੰ ਹਾਂਜੀ ਜਦੋਂ ਵੀ ਤੇ ਕੀ ਬਣਾਈਏ ਦਾਲ ਚਾਵਲ ਬਣਾ ਦੋ, ਮੰਮਾ ਦਾਲ ਚਾਵਲ ਬਣਾ ਦੋ ਇਹੀ ਜਵਾਬ ਹੁੰਦਾ ਇਹਨਾਂ ਦਾ।
ਚਲੋ ਠੀਕ ਐ, ਫਿਰ ਮੈਂ ਤੁਹਾਡੇ ਨਾਲ ਗੱਲ ਕਰਾਂਗੀ। ਠੀਕ ਐ ਥੈਂਕ ਯੂ ਬਾਏ-ਬਾਏ।